ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਾਸ਼੍ਰੀਕਾਲ।
ਹੋਰ ਕਿੱਦਾਂ ਤੁਸੀਂ?
ਵਦੀਆ ਤੁਸੀ ਸੁਣਾਓ?
ਵਦੀਆ ਜੀ ਘਰ ਪਰਿਵਾਰ ਸਬ ਠੀਕ ਐ।
ਸਬ ਵਦੀਆ।
ਜੀ ਅੱਜ ਮੈਂ ਤਾਡੇ ਨਾਲ ਕੁਸ਼ ਗੱਲਾਂ ਸ਼ੇਅਰ ਕਰਨੀਆਂ ਸੀ ਪੈਸੇ ਬਚਾਣ ਦੇ ਉੱਪਰ।
ਹਾਂਜੀ।
ਪੈਸੇ ਬਚਾਣ ਦੇ ਬੌਤ ਫੈਦੇ ਹੈਗੇ ਨੇ ਆ। ਅੱਜ ਦੀ ਡੇਟ ਇ ਦੇਖੋ ਨਾ ਮਹਿੰਗਾਈ ਕਿੰਨੀ ਵੱਧ ਗੀ ਐ।
ਹਾਂਜੀ।
ਕਿੰਨੇ ਖਰਚੇ ਵੱਧ ਗੇ ਨੇ ਅਗਰ ਅਸੀ ਕੁਛ ਸੇਵਿੰਗ ਕਰਕੇ ਰੱਖਾਂਗੇ ਤੇ ਅੱਗੇ ਜਾ ਕੇ ਸਾਡੇ ਓਹੀ ਪੈ ਪੈਸੇ ਕੰਮ ਆਣਗੇ। ਹੁਨ ਬਿਮਾਰੀਆਂ ਵੀ ਕਿਨੀਆਂ ਵੱਧ ਗੀਆਂ ਹੋਸਪਿਟਲਾਂ ਦੇ ਖਰਚੇ ਕਿੰਨੇ ਵੱਧ ਗੇ ਨੇ।
ਹਾਂਜੀ।
ਪੈਸਿਆਂ ਦੀ ਦੇਖੋ ਐਮਰਜੈਂਸੀ ਕਦੀ ਵੀ ਜਰੂਰਤ ਪੈ ਸਕਦੀ ਐ। ਇਸ ਵਾਸਤੇ ਸਾਨੂੰ ਸੇਵਿੰਗ ਜਰੂਰ ਕਰਨੀ ਚਾਈਦੀ ਆ। ਹਾਂ -ਹਾਂਜੀ ਬੱਚੇ -ਬੱਚੇ ਅੱਜ ਤੇ ਛੋਟੇ ਹੈਗੇ ਨੇ ਕੱਲ੍ਹ ਨੂੰ ਬੱਚੇ ਵੱਡੇ ਹੋਨਗੇ ਬੱਚਿਆਂ ਦੇ ਵਿਆਅ ਵੀ ਕਰਨੇ ਨੇ ਵਿਆਵਾਂ ਦੇ ਖਰਚੇ ਵੀ ਬੌਤ ਹੇਗੇ ਨੇ ਲੱਖਾਂ ਰੁਪਏ ਲੱਗ ਜਾਂਦੇ ਨੇ। ਤੇ ਓਦੇ ਵਾਸਤੇ ਵੀ ਸੇਵਿੰਗ ਕਰਕੇ ਰੱਖਨੀ ਚਾਈਦੀ ਐ। ਤਾਕਿ ਅਸੀ ਅੱਛੀ ਤਰ੍ਹਾਂ ਵਿਆਅ ਸ਼ਾਦੀ ਵੀ ਕਰ ਸਕੀਏ ਹਾਂਜੀ- ਹਾਂਜੀ। ਔਰ ਅਗਰ ਅਸੀ ਪੈਸੇ ਜੋੜ ਕੇ ਰੱਖਨੇ ਆਂ ਤੇ ਸਾਡੀ ਚਿੰਤਾ ਵੀ ਖ਼ਤਮ ਹੋ ਜਾਂਦੀ ਐ। ਵੀ ਚਲੋ ਬੈਂਕ ਨਾਲ ਐਫ ਡੀ ਕਰਾਣ ਦੇ ਤੇ ਬੌਤ ਜਆਦਾ ਫਾਇਦੇ ਹੈਗੇ ਨੇ। ਹੁਨ ਦੇਖੋ ਨਾ ਬੈਂਕ ਇਚ ਐਫ ਡੀ ਕਰਾਨ ਦਾ ਕਿੰਨਾ ਵਿਆਜ ਮਿਲਦਾ ਹੈਗਾ ਵੇ ਇੱਕ ਸਾਲ ਦੀ ਕਰਾਓ, ਦੋ ਸਾਲ ਦੀ ਕਰਾਓ ਚਾਏ ਪੰਜ ਸਾਲ ਦੀ ਕਰਾ ਲੋ।
ਹਾਂਜੀ।
ਬਹੁਤ ਫਾਇਦੇ ਹੈਗੇ ਨੇ ਹੋਰ ਤੁਸੀ ਵੀ ਕੁਛ ਫਾਇਦੇ ਦੱਸੋ।
ਸਾਨੂੰ ਆਪਨੀ ਇਨਕਮ ਤੋਂ ਪੈਲੇ ਈ ਸਾਨੂੰ ਟਵੰਟੀ ਪਰਸੈਂਟ ਆਪਣਾ ਐਕਸਟਰਾ ਰੱਖ ਰੱਖਨਾ ਚਾਈਦਾ ਆਪਣੀ ਬ ਅ ਪਿੱਛੇ ਲੀ ਸੇਵਿੰਗ ਲਈ ਵੀ ਸਾਡੇ ਕੋਲ ਇੰਨੇ ਸੇਵਿੰਗ ਪੈਸੇ ਪਏ ਆ ਫੇਰ ਅਸੀ ਉਸ ਹਿਸਾਬ ਨਾਲ ਦੇਖੀਏ ਜਿੰਨਾ ਪਿੱਛੇ ਅਮਾਊਂਟ ਐ ਅਸੀ ਉਸੀ ਨਾਲ ਈ ਮਨ ਮਨਥਲੀ ਦਾ ਦੇਖ ਏ ਖਰਚਾ ਬਈ ਅ ਅਸੀ ਉਸ ਚੋ ਈ ਚਲਾਈਏ ਸਾਨੂੰ ਜੈਂਵੇਂ ਡਿਸਕਾਉਂਟ ਤੇ ਜਿੱਦਾਂ ਵਨ ਅ ਵਨ ਨਾਲ ਵਨ, ਵਨ ਬਾਏ ਵਨ। ਐਦਾਂ ਦੀ ਚੀਜਾਂ ਲੇ ਲਈਏ। ਅਗਰ ਅਸੀ ਨਾ ਮੈਂਗੀ ਚ ਜਾਈਏ ਤਾਂ ਸਾਡੇ ਉੱਥੇ ਵੀ ਪੈਸੇ ਬਚਦੇ ਆ।
ਅਗਰ ਅਸੀ ਸ਼ੋਪਿੰਗ ਜਾਂਨੇ ਆ ਅਸੀਂ ਓ ਚੀਜਾਂ ਦੇਖੀਏ ਜੋ ਸਾਡੇ ਲਈ ਅਗਰ ਜੇ ਓ ਸਾਡੀ ਯੂਜ ਵਿੱਚ ਨਈ ਗੀ ਅਸੀ ਓ ਨਾ ਲਈਏ ਜੋ ਸਭ ਤੋਂ ਜਆਦਾ ਜਰੂਰਤਮੰਦ ਚੀਜ ਐ ਓ ਲੈ ਕੇ ਅਸੀ ਆਪਣੀ ਬਚਤ ਕਰ ਸਕਦੇ ਆਂ ਅਸੀਂ ਬੱਚਿਆਂ ਲਈ ਜੈਂਵੇ ਬੱਚਿਆਂ ਨੂੰ ਹਰ ਜੇੜੀ ਚੀਜ ਦੀ ਨੀਡ ਐ ਉਦੇ ਲਈ ਲਈਏ। ਅਸੀ ਫਾਲਤੂ ਖ਼ਰਚਾ ਨਾ ਕਰਕੇ ਅਸੀਂ ਆਪਣੀ ਇਨਕਮ 'ਚੋਂ ਥੋੜੇ -ਥੋੜੇ ਪੈਸੇ ਜੋੜੀ ਜਾਈਏ ਬੱਚਿਆਂ ਲਈ ਵੀ ਅੱਜ ਬੱਚਿਆਂ ਦੇ ਸਕੂਲ ਲਈ ਵੀ, ਕਦੇ ਨਿਊਜ਼ ਪੇਪਰ ਲਈ ਪੈਸੇ ਚਾਹੀਦੇ ਆ ਕਦੇ ਕਿਸੀ ਲੀ ਅੱਜ ਅਸੀ ਜੋੜਾਂਗੇ ਤੇ ਸਾਡੇ ਬੱਚਿਆਂ ਲਈ ਅੱਗੇ ਕੰਮ ਆਏਂਗੇ ਨਾ
ਠੀਕ ਐ ਤੁਸੀ ਹੁਣ ਦੇਖੋ ਨਾ ਜਦੋ ਰਾਸ਼ਨ ਲੈਣ ਵੀ ਜਾਂਣੇ ਆਂ ਨਾ ਅਸੀ, ਤੇ ਸਰਫ ਹੈ, ਸਾਬੁਣ ਹੈ ਕੁਛ ਵੀ ਐ ਉਹਦੇ ਨਾਲ ਇੱਕ ਨਾਲ ਇੱਕ ਫਰੀ, ਚੀਜ਼ ਕਈ ਵਾਰੀ ਓਪਸ਼ਨ ਆਂਦਾ ਕਈ ਚੀਜ਼ਾਂ ਦਾ ਕਈ ਪ੍ਰੋਡਕਟ ਐਸੇ ਹੁੰਦੇ ਨੇ ਜਿਨਾਂ ਨੂੰ ਖ਼ਰੀਦਣ ਦਾ ਬਹੁਤ ਫੈਦਾ ਹੁੰਦਾ
ਅਹ ਹਾਂਜੀ
ਐਸੀ ਚੀਜ਼ਾਂ ਹੀ ਸਾਨੂੰ ਦੇਖਣੀਆਂ ਚਾਹੀਦੀਆਂ ਜਿਹਦੇ 'ਚ ਫੈਦਾ ਸਾਨੂੰ ਹੋ ਸਕੇ
ਹੁਣ, ਜਿੱਦਾਂ ਮਾਰਕੀਟਸ ਖੁੱਲੀਆਂ ਨੇ ਜਿਵੇਂ ਘੱਟ ਖਰਚੇ ਵਾਲੀ ਮਾਰਕੀਟ ਜਿਵੇਂ ਜਿਵੇਂ, ਉਸ, ਸੋਸ ਸਮਾਰਟ ਬਾਜ਼ਾਰ ਹੋ ਗਿਆ, ਐਵੇਂ ਨਹੀ ਨਾਈਟੀ ਨਾਈਨ ਮਾਰਕੀਟ ਹੋ ਗਈ, ਐਦਾਂ ਦੀ ਮਾਰਕੀਟ ਵਿੱਚ ਅਸੀਂ ਜਾਈਏ, ਅਸੀ ਹਾਈ ਫਾਈ ਮਾਰਕੀਟ ਵਿੱਚ ਨਾ ਜਾਈਏ ਛੋਟੀ- ਛੋਟੀ ਮਾਰਕੀਟ ਵਿੱਚ ਜਾ ਕੇ ਵੀ ਅਸੀਂ ਕਾਫ਼ੀ ਬੱਚਤ ਕਰ ਸਕਦੇ ਆਂ
ਨਈ ਜਗ੍ਹਾ ਤਾਂ ਦੇਖੋ ਪੰਜਾਹ ਪ੍ਰਸੈਂਟ ਓਫ ਵੀ ਮਿਲ ਜਾਂਦਾ, ਹਾਂਜੀ
ਜਾਂ ਲੈਣ ਜਾਈਏ, ਕਿਧਰੇ ਸੈਵਨਟੀ ਪਰਸੈਟ ਡਿਸਕਾਊਂਟ ਏ, ਕਿਧਰੇ ਫਿਫਟੀ ਪਰਸੈਂਟ ਏ, ਅਸੀ ਉਥੋਂ ਵੀ ਆਪਣੇ ਪੈਸੇ ਬਚਾ ਸਕਦੇ ਆਂ
ਹਮ, ਸਹੀ ਲੈ ਰੇ
ਜ਼ਰੂਰੀ ਨਹੀ ਅਸੀ ਹਰ ਇੱਕ, ਵੱਡੇ- ਵੱਡੇ ਕੈਮਿਸਟ ਜਾ ਕੇ ਅੱਜ ਮੋਦੀ ਦਾ ਜੇੜਾ, ਕੈਮਿਸਟ ਆ ਅਸੀ ਉੱਥੋ ਜਾ ਕੇ ਏਟੀ ਫਾਈਵ ਪਰਸੈੰਟ ਦਵਾਈਆਂ ਛੂਟ ਤੇ ਲੈ ਸਕਦੇ ਐ ਓਥੋਂ ਦੀ ਸਾਡੀ ਬੱਚਤ ਹੋ ਸਕਦੀ ਏ
ਹਾਂਜੀ ਸਹੀ ਗੱਲ ਏ, ਸਾਨੂੰ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਕੀ ਕੈਸੇ ਸੇਵਿੰਗ ਕਰਨੀ ਚਾਹੀਦੀ ਐ ਔਰ, ਦੇਖੋ ਨਾ ਬੱਚਿਆਂ ਦੇ ਖਰਚੇ ਅੱਗੇ ਜਾ ਕੇ ਕਿੰਨੇ ਸਕ, ਅੱਜ ਤੇ ਸਕੂਲ ਪੜ੍ਹਦੇ ਨੇ ਕੱਲ ਨੂੰ ਕਾਲਜਾਂ ਜਾਂਦੇ ਪਏ, ਤੇ ਲੱਖਾਂ ਵਿੱਚ ਖਰਚੇ ਹੈਗੇ ਨੇ
ਹਾਂਜੀ
ਔਰ ਫੇਰ ਵਿਆਹ ਸ਼ਾਦੀਆਂ ਦੇ ਵੀ ਲੱਖਾਂ 'ਚ ਖਰਚੇ ਹੁੰਦੇ ਨੇ, ਬੱਚਿਆਂ ਨੂੰ ਪਹਿਲੇ ਹੀ ਸੇਵਿੰਗ ਕਰਨੀ ਸਿਖਾਉਣੀ ਚਾਹੀਦੀ ਐ ਪੇਰੈਂਟਸ ਨੂੰ
ਹਮ
ਲੋਕਾਂ ਨੂੰ ਥੋੜੇ ਬੋਤ ਪੈਸੇ ਹਾਂਜੀ ਸਾਨੂੰ ਥੋੜੇ ਬਹੁਤ ਪੈਸੇ ਬੈਂਕ 'ਚ ਜ਼ਰੂਰ ਸੇਵਿੰਗ ਕਰਕੇ ਰੱਖਣੇ ਚਾਹੀਦੇ, ਦੇਖੋ ਸ ਸੁੱਖ -ਦੁੱਖ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹੈਗੀ, ਪੈਸੇ ਬੰਦਾ ਕਿਸੀ ਰਿਸ਼ਤੇਦਾਰ ਤੋਂ, ਅਹ ਵੀ ਹੱਥ ਨੀ ਕਿਸੇ ਦੇ ਅੱਗੇ ਖਿਲਾਣੇ ਪੈਂਦੇ ਹੈਗੇ ਵੀ, ਸਾਡੇ ਘਰ ਕੋਈ ਦੁੱਖ- ਸੁੱਖ ਹੈ, ਤੇ ਸਾਨੂੰ ਪੈਸੇ ਦੇ ਦੋ ਅਗਰ ਅਸੀਂ ਸੇਵਿੰਗ ਕੀਤੀ ਹੋਏਗੀ ਤੇ ਸਾਡੇ ਕੰਮ ਆਣਗੇ ਪੈਸੇ, ਹਾਂਜੀ
ਅਸੀਂ ਅੱਜ ਆਪਣੇ ਬੱਚਿਆਂ ਨੂੰ ਵੀ ਕਹਿਣੇ ਆਂ, ਤੁਸੀਂ ਆਪਣੀ ਪੋਕਟ ਮਨੀ 'ਚੋਂ ਅਗਰ ਤੁਹਾਨੂੰ ਦਸ ਰੁਪਏ ਵੀ ਮਿਲਦੇ ਐ, ਤੇ ਤੁਸੀਂ ਪੰਜ ਰੁਪਏ ਬਚਾਓ, ਪੰਜ ਰੁਪਏ ਖਰਚੋ ਕੀ ਤੁਸੀਂ ਰੋਜ਼ ਦੇ ਪੰਜ ਰੁਪਏ ਵੀ ਬਚਾਓਗੇ ਅੱਜ ਤੁਹਾਡੇ, ਇਕੱਠੇ ਹੋਏਂਗੇ ਤੇ ਤੁਹਾਡੇ ਲਈ ਹੀ ਅੱਜ ਅੱਛੇ ਆ, ਤਾਡੇ ਫਿਊਚਰ ਲਈ ਅੱਛੇ ਆ, ਕੱਲ ਨੂੰ ਤੁਸੀਂ ਜੋੜੋਗੇ
ਤੁਆਨੂੰ ਹੁਣੇ ਤੋਂ ਈ ਆਦਤ ਪਏਗੀ ਤਾਂ ਈ ਅੱਗੇ ਜਾ ਕੇ ਤੁਸੀਂ ਪੈਸੇ ਜੋੜੋਗੇ ਨਾ, ਤੁਸੀਂ ਫਾਲਤੂ ਖ਼ਰਚਾ ਨਈ ਕਰੋਗੇ।
ਹੂੰ ਨਈ ਘਰਾਂ ਚ ਦੇਖੋ ਮਤਲਬ, ਜਾਂ ਤੇ ਆਦਮੀ ਜਿਆਦਾ ਖਰਚਾ ਕਰਨ ਵਾਲਾ ਹੁੰਦਾ ਜਾਂ ਲੇਡੀਜ਼। ਹੁੰਦੀ ਐ, ਲੇਕਿਨ ਹਸਬੈਂਡ ਵਾਈਫ ਦੋਨਾਂ ਨੂੰ ਮਿਲ ਕੇ ਸੇਵਿੰਗ ਕਰਨੀ ਚਾਈਦੀ ਐ। ਹੁ, ਅੱਜ -ਕੱਲ ਦੇਖੋ ਗੱਡੀਆਂ ਦੇ ਪੈਟਰੋਲ ਕਿੰਨਾ ਮੇਂਗਾ ਡੀਜ਼ਲ
ਡੀਜ਼ਲ, ਬਿਜਲੀ ਦੇ ਬਿੱਲ ਇੰਨੇ ਜ਼ਾਦਾ ਕਰਿਆਨਾ ਏਨਾ ਮੇਂਗਾ ਆ।
ਹਾਂਜੀ।
ਬੱਚੇਆ ਦੀ ਫੀਸਾਂ, ਬੱਚੇਆ ਦੀ ਬੁੱਕਸ, ਬੈਗ ਬੱਚਿਆਂ ਦੇ ਤਾਂ ਮੰਥਲੀ ਖਰਚੇ ਮੁ ਮੁੱੱਕਦੇ ਈ ਨਈ ਗੇ, ਬੱਚੇਆਂ ਦਾ ਤਾਂ ਓਨੇ ਈ ਖ਼ਰਚੇ ਐ।
ਮੈਨੂੰ ਤਾਂ ਹੁਣ ਇੰਝ ਲੱਗਦਾ ਕਿ ਇਨਕਮ ਥੋੜ੍ਹੀ ਐ ਲੇਕਿਨ ਖਰਚੇ ਜ਼ਾਦਾ ਨੇ,
ਹਾਂ
ਫਿਰ ਵੀ ਸਾਨੂੰ ਥੋੜੇ ਬੋਤ ਪੈਸੇ ਜ਼ਰੂਰ ਸੇਵਿੰਗ ਕਰਨੇ ਚਾਈਦੇ ਨੇ, ਫਿਜ਼ੂਲ ਖਰਚੀ ਬਿਲਕੁਲ ਬੰਦ ਕਰ ਦੇਣੀ ਚਾਈਦੀ ਹੈਗੀ ਆ, ਹੁਣ ਜਿਵੇਂ ਦੇਖੋ ਤੇ ਕਈ ਲੋਕ ਫਿਜ਼ੂਲ ਖਰਚੀ ਕਰਦੇ ਨੇ, ਬਾਜ਼ਾਰ ਜਾਂਦੇ ਨੇ ਕੁਛ ਨਈ ਵੀ ਚਾਈਦਾ ਬੱਚੇ
ਤਾਂ ਵੀ ਲੈ ਹਾਂ, ਤਾਂ ਵੀ ਪੇਰੈਂਟਸ ਲੈ ਕੇ ਦਿੰਦੇ ਆ ਪੇਰੈਂਟਸ ਸਗੋ ਬੱਚੇਆਂ ਨੂੰ ਦੱਸਣਾ ਚਾਈਦਾ ਕਿ ਅਸੀ ਕੋਈ ਜੇੜੀ ਨੀਡ ਐ ਚੀਜ਼ ਦੀ ਓ ਲਓ ਫਾਲਤੂ ਖਰਚੇ ਨਾ ਕਰੋ।
ਹਾਂਜੀ, ਜਿਸ ਚੀਜ਼ ਬਿਨਾ ਤੁਆਡਾ ਕੰਮ ਨੀ, ਕਰ ਰੇਆ ਗੁਜ਼ਾਰਾ ਨਈ ਹੋ ਰੇਆ ਓ ਚੀਜ਼ ਜ਼ਰੂਰੀ ਲਓ ਨਾ ਹਾਂਜੀ -ਹਾਂਜੀ।
ਫਾਲਤੂ ਚੀਜ਼ਾਂ ਨਾ ਲਓ ਜਿੱਦਾਂ ਕੋਈ ਜਿੱਦਾਂ ਬੱਚੇ ਕ ਅੱਜ -ਕੱਲ ਡਿਮਾਂਡ ਕਰਦੇ ਆ ਕਾਰ ਲੈਣੀ ਕੁਛ ਲੈਣਾ ਐ ਵੇਸਟ ਔਫ ਮਨੀ ਐ।
ਹਾਂਜੀ
ਅਸੀ ਅੱਜ ਖੁਦ ਆਪਣੇ ਆਪ ਤੇ ਕੰਟਰੋਲ ਕਰਾਂਗੇ ਅਗੋ ਬੱਚੇ ਵੀ ਕਰਨਗੇ ਹੁਣ ਬੱਚੇ ਸੰਡੇ ਕੇਂਦੇ ਆ ਕਿ ਸਾਨੂੰ ਹਰ ਸੰਡੇ ਬਾਹਰ ਦਾ ਖਾਣਾ, ਅਸੀਂ ਆਪਣੇ ਬਾਹਰ ਦੇ ਖਾਣਾ ਘੱਟ ਕਰਾਂਗੇ ਘਰ ਦਾ ਜ਼ਾਦਾ ਖਾਵਾਂਗੇ ਓਦੇ ਚ ਵੀ ਸਾਡੀ ਮਨੀ ਸੇਵ ਹੋਏਗੀ
ਹੁ--ਬੱਚੇ ਕੇਂਦੇ ਨੇ ਫਾਸਟ ਫੂਡ ਖਾਣਾ ਹਰ ਸੰਡੇ, ਦੇਖੋ ਹੁਣ ਮੈਂ -ਮੈਂ ਵੀ ਬ ਬੱਚੇਆਂ ਨੂੰ ਏ ਸਿਖਾਂਣੀ ਆ ਕਿ ਤੁਸੀਂ ਬਾਹਰ ਦਾ ਅਨਹਾਈਜੀਨਿਕ ਹੁੰਦਾ ਵੇ ਓਥੇ ਪੈਸੇ ਵੀ ਜ਼ਾਦਾ ਲੱਗਦੇ ਨੇ ਓਥੋਂ ਤੁਸੀਂ ਤੁਸੀਂ ਲਿਆਣ ਦਾ ਆਣ ਜਾਂਨ ਦਾ ਤੇਲ ਖਰਚੋਗੇ ਪੈਸੇ ਵੀ ਜ਼ਾਦਾ ਦੋਗੇ ਉਸ ਤੋਂ ਅੱਛਾ ਤੁਸੀਂ ਨੈੱਟ ਤੇ ਫੋਨ ਤੇ ਦੇਖੋ ਘਰ ਚੀਜ਼ ਬਣਾਲੋ, ਘਰ ਚੀਜ਼ ਸ ਸਸਤੀ ਵੀ ਪੈਂਦੀ ਏ ਹਾਈਜੀਨਿਕ ਵੀ ਹੁੰਦੀ ਐ ਆਪਣੇ ਵਸਤੇ ਅੱਛੀ ਵੀ ਹੈਗੀ ਆ
ਹਾਂਜੀ।
ਸਾਨੂੰ ਮਤਲਬ ਛੋਟੀ ਤੋਂ ਛੋਟੀ ਔਰ ਵੱਡੀ ਤੋਂ ਵੱਡੀ ਚੀਜ਼ ਲੈਣ ਵਿੱਚ ਆਪਣਾ ਪੈਸੇ ਦੇਖਣੇ ਚਾਈਦੇ ਨੇ ਕਿੱਥੋਂ ਬਚ ਰਏ ਨੇ
ਓ ਓਥੋਂ ਬਚਾਈਏ, ਅਸੀਂ ਆਪਣੇ ਬੱਚੇਆਂ ਨੂੰ ਹਰ ਚੀਜ਼ ਤੋਂ ਕੰਟਰੋਲ ਰੱਖਾਂਗੇ, ਬੱਚਿਆਂ ਨੂੰ ਹਰ ਚੀਜ਼ ਸਿਖਾਵਾਂਗੇ ਤਾਂ ਈ ਸਾਡੀ ਬੱਚਤ ਹੋਏਗੀ ਅਸੀ ਅੱਜ ਸਾਡੇ ਹਸ ਬੈਂਡ ਦੇਖ ਲਾ ਕਮਾ ਕੇ ਲਿਆਂਦਾ ਸੀਂ ਵੇਸਟ ਆਫ ਮਨੀ ਮਾਰਕੀਟ ਜਾਣਾ ਐ ਚੱਲ ਓ ਚੀਜ਼ ਖਰੀਦ ਲਈ ਐ ਖਰੀਦ ਲਿਆ ਅਸੀਂ ਨਾ ਖਰੀਦਾਂਗੇ ਸਾਡੀ ਪੈਸੇ ਦੀ ਬਚਤ ਏ, ਅਸੀਂ ਜੇੜੀ ਚੀਜ਼ ਦੀ ਸਾਨੂੰ ਜ਼ਰੂਰਤ ਐ ਅਸੀਂ ਓ ਖਰੀਦੀਏ ਜੇੜੀ ਨਈ ਲੋੜ ਐ ਅਸੀਂ ਨਾ ਖਰੀਦੀਏ ਫੇਰ। ਅਸੀਂ ਜਾਂਦੇ ਹਾਂ ਅਸੀਂ ਮਾਰਕੀਟ ਚੱ ਦੇਖਦੇ ਹਾਂ ਨਵਾਂ ਟੋਪ ਆਇਆ ਨਵਾਂ ਅਸੀਂ ਖ਼ਰੀਦ ਲੈਂਦੇ ਹਾਂ। ਅਗਰ ਨਾ ਖਰੀਦੀਏ ਤਾਂ ਸਾਡੀ, ਇਨਕਮ ਸੇਵ ਹੋ ਜਾਏਗੀ ਸਾਡੇ ਪੈਸੇ ਦੀ ਬੱਚਤ ਹੋਏਗੀ ਅਸੀਂ ਜੋੜ ਸਕਾਂਗੇ ਥੋੜੇ ਪੈਸੇ
ਹੁਣ ਕਈ ਲੇਡੀਜ਼ ਨੂੰ ਕ- ਸੂਟ ਦਾ ਬੜਾ ਸ਼ੌਕ ਹੁੰਦਾ ਜਦੋਂ ਮਰ ਕਿੱਟ ਜਾਂਦੇ ਨੇ ਚਾਰ-ਚਾਰ ਪੰਜ ਪੰਜ ਸੂਟ ਲਿਆਦੀਆਂ ਅੱਠ-ਦਸ ਸੂਟ ਲਿਆਦੀ ਆ ਉਹ ਵੀ ਵੇਸਟ ਮੰਨੀਏ।
ਹਾਂਜੀ
ਜੋ ਚੀਜ਼ ਚਾਹੀਦੀ ਏ ਉਹ ਲਾਓ ਜ਼ਰੂਰੀ ਨਹੀਂ ਕਿ ਹਸਬੈਂਡ ਨੇ ਸਾਰੀ ਪੋਕਿਟ ਮਨੀ ਤੁਹਾਨੂੰ ਦੇ ਰੱਖ ਰੱਖੀ ਏ ਸਾਰਾ ਖਰਚਾ ਦੇ ਰੱਖਿਆ ਤੇ ਉਹ ਤੁਸੀਂ ਸਾਰਾ ਹੀ ਤੁਸੀਂ ਆਪਣੇ ਕੱਪੜਿਆਂ ਤੇ ਖਰਚ ਕਰਨਾ ਹੈਗਾ ਜੇ।
ਹਾਂਜੀ
ਬਹੁਤ ਸੇਵਿੰਗ ਕਰਨੀ ਤੇ ਬਹੁਤ ਫਾਇਦੇਮੰਦ ਹੈਗੇ ਨੇ। ਇਹੀ ਅੱਜ ਦੀ ਸੇਵਿੰਗ ਹੈਗੀ ਇਹ ਜਿਹੜੀ ਅੱਜ ਅਸੀਂ ਕਰਾਂਗੇ। ਤੇ ਉਹ ਕੱਲ ਨੂੰ ਅਸੀਂ ਕੁੱਛ ਵੱਡਾ ਕੁੱਛ ਅੱਛਾ ਖਰੀਦ ਸਕਦੇ ਆ। ਆਪਣੇ ਬੱਚਿਆਂ ਦੇ ਭਵਿੱਸ਼ ਵਾਸਤੇ ਹੁਣ ਦੇਖੋ ਨਾ ਗੋਲਡ ਵੀ
ਗੋਲਡ ਇੰਨਾ ਮਹਿੰਗਾ ਹੋ ਗਿਆ। ਅੱਜ ਅਸੀਂ ਸੇਵਿੰਗ ਕਰਾਂਗੇ ਤੇ ਖਰੀਦ ਸਕਦੇ ਹਾਂ।
ਹਾਂਜੀ ਪ੍ਰੋਪਰਟੀ ਦੇਖੋ ਪ੍ਰੋਪਰਟੀ ਵੀ ਦੇਖੋ ਨਾ?
ਹਮ ਪ੍ਰੋਪਰਟੀ ਇੰਨੀ ਮਹਿੰਗੀ ਹੋ ਗਈ ਏ।
ਬੱਚਾ ਏ ਮੰਨ ਲਓ ਮੁੰਡਾ ਹੀ ਹੈਗਾ ਉਹਨੂੰ ਕੋਈ ਪ੍ਰੋਪਰਟੀ ਲੈ ਕੇ ਦੇਣੀ ਹੈ ਅੱਜ ਸੇਵਿੰਗ ਕਰਨੀ ਸ਼ੁਰੂ ਕਰਾਂਗੇ ਅੱਜ ਛੋਟ ਛੋਟਾ ਹੈਗਾ ਤੇ ਕੱਲ੍ਹ ਨੂੰ ਜਵਾਨ ਹੁੰਦਾ ਤੇ ਬੰਦਾ ਪ੍ਰੋਪਰਟੀ ਜਾਂ ਉਹਦਾ ਬਿਜਨਸ ਬਣਾ ਕੇ ਦੇ ਸਕਦਾ।
ਪਹਿਲੇ ਇੱਕ ਗੱਜ ਆ ਜਾਂਦਾ ਸੀ। ਦਸ ਹਜ਼ਾਰ, ਵੀਹ ਹਜ਼ਾਰ ਹੁਣ ਅੱਜ-ਕੱਲ੍ਹ ਇੱਕ ਗਾਜੀ ਇੱਕ ਕਰੋੜ ਦੋ ਕਰੋੜ ਤੋਂ ਘੱਟ ਆਉਂਦਾ ਹੀ ਨਹੀਂ ਗਾ।
ਅੱਜ-ਕੱਲ੍ਹ ਇੰਨੀ ਤੇ ਮਹਿੰਗਾਈ ਹੋ ਗਈ ਏ। ਅੱਜ-ਕੱਲ੍ਹ ਅਸੀਂ ਦੋ ਸੌ ਗਜ ਦਾ ਕਰ ਲਈਏ ਤਾਂ ਉਹ ਆਂਦਾ ਢਾਈ ਕਰੋੜ ਦਾ ਪਹਿਲੇ ਆਂਦਾ ਸੀ। ਚੱਲ ਪੰਜਾਹ ਲੱਖ ਜਾ ਆ ਗਿਆ ਦਸ ਲੱਖ ਆ ਗਿਆ, ਦੋ ਲੱਖ, ਪੱਚੀ ਲੱਖ ਆ ਗਿਆ। ਅੱਜ-ਕੱਲ੍ਹ ਢਾਈ ਕਰੋੜ ਤੋਂ ਥੱਲੇ ਕੋਈ ਮੰਗਦਾ ਨਹੀਂ ਹੈਗਾ।
ਮੈਂ ਤੇ ਕਹਿੰਦੀ ਬੱਚੇ ਜਦੋਂ ਉਹ ਪੈਦਾ ਹੁੰਦੇ ਨੇ ਨਾ ਉਦੋਂ ਮਾਂ ਬਾਪ ਨੂੰ ਉਹਨਾਂ ਦੇ ਭਵਿਸ਼ਿਆ ਸੇਵਿੰਗ ਕਰਨੀ ਸ਼ੁਰੂ ਦੇਣੀ ਚਾਹੀਦੀ ਏ। ਹਾਂਜੀ ਤਾਂਹੀ ਜਾ ਕੇ ਉਹ ਜਦ ਤੱਕ ਵੀਹ ਬਾਈ ਸਾਲ ਦੇ ਪੱਚੀ ਸਾਲ ਦੇ ਹੋਣਗੇ। ਤਦ ਤੱਕ ਉਹਨਾਂ ਵਾਸਤੇ ਲੱ ਲੱਖਾਂ ਰੁਪਏ ਜੁੜ ਚੁੱਕੇ ਹੋਣਗੇ।
ਸਾਡੇ ਬ ਅਹ ਬੱਚਿਆਂ ਦੀ ਫੀਸਾਂ ਦੀ ਇ ਫੀਸ ਦੀ ਉਹ। ਹਰ ਮਹੀਨੇ ਦੀ ਫੀਸ ਜਾਣੀ ਪੱਚੀ ਤੀਹ ਹਜ਼ਾਰ ਤੇ ਫੀਸ ਚਲੀ ਜਾਂਦੀ ਹੈ ਫੇਰ ਉਸ ਤੋਂ ਬਾਅਦ ਕੈਬ ਦੇ ਖਰਚੇ ਛੱਤੀ ਸੌ ਰੁਪਏ ਵੈਣ ਜਾਂਦੇ ਆ ਅੱਜ ਅਸੀਂ ਜੋੜਾਂਗੇ ਤੇ ਉਹਨਾਂ ਨੂੰ ਦੇ ਪਾਵਾਂਗੇ ਨਾ।
ਹਮ
ਬੱਚਿਆਂ ਦੇ ਸਕੂਲ ਦੇ ਇੰਨੇ ਖਰਚੇ ਆ ਕਦੀ ਅੱਜ ਕੁੱਛ ਏ, ਕਦੀ ਕੁੱਛ ਏ। ਡੇਲੀ ਸਕੂਲ ਦਾ ਕੋਈ ਨਾ ਕੋਈ ਖਰਚਾ। ਡੇਲੀ ਦਾ ਸੌ ਸੌ ਦੋ ਸੌ ਰੁਪਏ ਹਾਂ ਡੇਲੀ ਦਾ ਸੌ ਦੋ ਸੌ ਰੁਪਏ। ਖਰਚਾ ਬੱਚੇ ਦਾ ਅੱਜ ਮੈਮ ਨੇ, ਕਹਿ ਲੈ ਆਦੇ ਆ। ਅੱਜ ਇੰਨੇ ਪੈਸੇ ਲੈ ਕੇ ਆਣੇ ਆ ਅੱਜ ਸੇਵਿੰਗ ਕੀਤੀ। ਹੋਏਗੀ ਤੇ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਆ। ਨਹੀ ਤੇ ਕਈ ਵਾਰ ਐਸਾ ਹੁੰਦਾ ਏ ਕਿ ਸਾਡੇ ਕੋਲ ਪੈਸੇ ਹੁੰਦੇ, ਅੱਜ ਅਸੀਂ ਨਹੀਂ ਜੋੜਾਂਗੇ ਕਿਸੇ ਟਾਈਮ ਸਾਡੇ ਕੋਲ ਇੱਕ ਰੁਪਈਆ ਨੀ ਨਿਕਲਦਾ।
ਦੇਖੋ ਨਾ, ਪੁਰਾਣੇ ਟਾਈਮ ਈਚ ਖਰਚੇ ਹੁੰਦੇ ਹੀ ਨੀ ਸੀਗੇ ਪੜ੍ਹਾਈਆਂ ਵੀ ਦੱਸ
ਵੀਹ ਰੁਪਏ, ਪੰਜਾਹ ਰੁਪਏ, ਸੌ ਰੁਪਏ ਹਾਂ ਔਰ ਪੁਰਾਣੇ ਟਾਈਮ ਇੰਚ ਐ ਵੀ ਨਹੀ ਸੀ ਹੁੰਦੇ, ਅੱਜ ਐ ਪ੍ਰੋਜੈਕਟ ਬਣਾਣੇ ਅੱਜ ਐ ਕਰਨੇ ਈ, ਅੱਜ-ਕੱਲ੍ਹ ਪ੍ਰੋਜੈਕਟ ਟੀ ਇੰਨੇ ਏ ਇੰਨੀ ਮਹਿੰਗਾਈ ਆ ਅੱਜ। ਸਾਡੇ ਟਾਈਮ ਕੰਟੀਨ ਨਹੀਂ ਸੀ ਹੁੰਦੀ ਅੱਜ ਕੱਲ੍ਹ ਕੰਟੀਨ ਏ ਬੱਚਿਆਂ ਨੇ ਅੱਜ ਏ ਖਾਣਾ ਕੰਟੀਨ ਚੋਂ ਉਹ ਖਾਣਾ ਮਤਲਬ ਬਹੁਤ ਜਾਦਾ ਵੱਧ ਚੁੱਕੇ ਦਾ ਬਹੁਤ ਜ਼ਿਆਦਾ ਈ
ਚੀਜ਼ ਦਾ ਖ਼ਰਚਾ ਚੁੱਕਾ ਐ ਰਾਸ਼ਨ ਸਬਜ਼ੀ ਔਰ ਮੋਬਾਇਲਾਂ ਦਾ
ਪਹਿਲੋਂ ਮੋਬ ਬਾਈ ਲੈ ਲੋ ਜੂ ਅੱਜ ਕੱਲ੍ਹ ਖਾਣਾ ਵੀ ਇੰਨਾ ਮੁਸ਼ਕਿਲ ਹੋ ਗਿਆ ਕਿ ਸੋਚਣਾ ਪੈਂਦਾ ਐ ਹਾਏ ਅੱਸੀ ਇੰਨੀ ਚੀਜ਼ ਲਈਏ ਕਿ ਨਾ ਲਈਏ। ਅੱਜ ਕੱਲ੍ਹ ਸਬਜ਼ੀ ਲੈਨ ਈ ਜਾਓ ਤੇ ਸਬਜ਼ੀ ਇੰਨੀ ਮਹਿੰਗੀ ਹੈਗੀ ਏ ਇੱਕ ਟੈਮ ਦੀ ਸਬਜ਼ੀ ਬਣਾਣ ਲਈ ਸਾਨੂੰ ਸੌ ਰੁਪਿਆ ਚਾਹੀਦਾ।
ਬਾਹਰੋਂ ਲੈਣ ਜਾਓ ਤੇ ਦੋ ਸੌ ਤਿੰਨ ਸੌ ਰੁਪਏ ਚਾਹੀਦੇ ਨੇ ਇੱਕ ਟੈਮ ਦੀ ਸਬਜ਼ੀ ਵਾਸਤੇ। ਅਸੀਂ ਤਾਂ ਬੱਚਿਆਂ ਨੇ ਇਹੀ ਸਮਝਣੇ ਆ ਕਿ ਜੋ ਚੀਜ਼ ਖਾਣ ਤੇ ਮਨ ਕਰਦਾ ਉਹ ਕਰ ਦੇਖੋਂ ਤੇ ਕਰ ਬਣਾਓ। ਤਾਂ ਕਿ ਪੈਸੇ ਦੀ ਸੇਵਿੰਗ ਹੋਏ।
ਅੱਜ ਅਸੀਂ ਸੌ ਰੁਪਏ ਦੀ ਸਬਜ਼ੀ ਬਣਾਣੇ ਹਾਂ ਬੱਚੇ ਖਾਂਦੇ ਨੀ ਗੇ ਬੱਚੇ ਕਹਿੰਦੇ ਸਾਨੂੰ ਕੁਛ ਹੋਰ ਦਿਓ ਅਸੀਂ ਐ ਨੀ ਖਾਣਾ।
ਫ਼ੇਰ ਐਵੇਂ ਵੇਸਟ ਮਨੀ ਹੁੰਦੇ ਐ ਕਿ ਹੁਣ ਅਸੀਂ ਉਹ ਬਣਾਈ ਫ਼ੇਰ ਬੱਚਿਆਂ ਲਈ ਹੁਣ ਕੁਛ ਕੁਛ ਹੋਰ ਬਣਾਈਏ ਵੇਸਟ ਮਨੀ ਏ ਫੇ਼ਰ ਬੱਚਿਆਂ ਨੂੰ ਸਿਖਾਨੇ ਆ ਨਹੀਂ ਤੁਸੀਂ ਖਾਓ ਬਈ ਅੱਜ ਜਿਹੜੇ ਸੜਕ ਤੇ ਲੋਕੀਂ ਬੈਠੇ